ਸਤਿ ਸ੍ਰੀ ਅਕਾਲ ਜੀ ਕਿ ਹਾਲ ਏ
ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਕੀ ਕਰਦੇ ਸੀ
ਠੀਕ ਵਧੀਆ ਬਸ ਇਹੀ ਬੈਠੇ ਸੀ ਬੱਚਿਆਂ ਦੀ ਬੁੱਕਾਂ ਵੇਖ ਰਹੀ ਸੀ ਹੋਮਵਰਕ ਵੇਖ ਰਹੀ ਸੀ ਮੈਂ ਤੇ ਮੈਂ ਪੁੱਛ ਰਹੀ ਸੀ ਤੁਹਾਡੇ ਬੱਚਿਆਂ ਦਾ ਵੀ ਬਈ ਸੀ ਤੇਰ੍ਹਾਂ ਹੋਮਵਰਕ ਆਉਂਦਾ ਪਯਾ ਜ਼ਿਆਦਾ
ਅਰੇ ਪੁੱਛੋ ਨਾ ਇੱਕ-ਇੱਕ ਅ ਐਸੇ ਨੂੰ ਦਸ-ਦਸ ਵਾਰੀ ਰਿਪੀਟ ਕਰਵਾਨਾ ਕਹਿੰਦਾ ਉਹ ਵੀ ਫੇਿਰ ਰਿਟਨ ਚ ਬੱਚੇ ਕਰਦੇ ਨੀ ਕਹਿੰਦੇ ਹਮੇ ਸਾਨੂੰ ਛੁੱਟੀਆਂ ਮਿਲੀਆਂ ਨੇ ਅਸੀਂ ਕੰਮ ਕਰੀਏ ਮੈਂ ਕਿਹਾ ਫ ਕੰਮ ਸਾ ਮਾਵਾਂ ਨੂੰ ਮਿਲਿਆ ਹੈ
ਇੰਨਾ ਦੇ ਦਿੰਦੇ ਨੇ ਕਿ ਉਹ ਬੱਚੇ ਕਰਦੇ ਹੀ ਨਹੀਂ ਹੈ ਆਲਸ ਦਿਖਾਉਂਦੇ ਨੇ ਬੱਚੇ
ਐ ਪਰ ਇਨਾ ਦੇਣਾ ਨੀ ਚਾਹੀਦਾ ਕੁਛ ਰੀਡਿੰਗਾ ਦੇ ਦੇਣ ਨਾ ਤੁਸੀਂ ਛੁੱਟੀਆਂ ਕਾਹਦੇ ਵੈਸੇ ਪਾ ਰਹੇ ਹੋ। ਬੱਚਾ ਗਰਮੀ ਹੈ ਬੱਚਾ ਥੋੜਾ ਰੈਸਟ ਕਰੇ ਹੋਰ ਹਾਂ ਦਸ ਬਾਰਾਂ ਮਹੀਨੇ ਬੱਚੇ ਨੇ ਪੜ੍ਹਨਾ ਹੀ ਹੈ ਇੱਕ ਮਹੀਨਾ ਛੁੱਟੀਆਂ। ਪਾਈਆਂ ਨੇ ਉਹ ਚ ਵੀ ਇਨਾ ਕੰਮ।
ਹਾਂ ਉਹਾ ਜਿਹਾ ਪ੍ਰੋਜੈਕਟ ਦਾ ਸਮਾਨ ਹੈ ਪਤਾ ਨੀ। ਕਿੱਥੋਂ ਕਿੱਥੋਂ ਲੱਭ ਕੇ ਲਿਆਣਾ ਪੈਂਦਾ ਹੈ।
ਪ੍ਰੋਜੈਕਟ ਵੀ ਇਹਨਾਂ ਨੇ ਥੋੜ੍ਹੀ ਬਣਾਣੇ ਨੇ ਸਾਨੂੰ ਵੀ ਬਣਾਣੇ ਪੈਂਦੇ ਨੇ।
ਮੈਂ ਉਹੀ ਤੇ ਕਹੈ। ਰਹੀ ਆ ਸਾਨੂੰ ਬਣਾ ਕੇ ਦੇਣ ਬੱਚਿਆਂ ਨੂੰ।
ਤੇ ਹੁਣ ਇਹ ਵੀ ਨਾ ਹੁਣ। ਇੱਕ ਨੋਟਬੁੱਕ ਦਾ ਕੰਮ। ਇੰਨਾ ਸਾਰਿਆਂ ਨੇ। ਕਿ ਇਹਨੂੰ ਪੂਰੀ ਭਰਨੀ ਹੈ ਦਸ ਐਸੇ ਦਿੱਤੇ ਨੇ ਦਸ ਇੱਕ ਐਸੇ ਨੂੰ ਦਸ। ਇਸ ਵਾਰੀ ਲਿਖਣਾ ਹੈ। ਦਸ ਐਸੇ ਯਾਨੀ । ਡੇਟ ਟਾਈਮਸ ਲਿਖਣਾ ਪਿਆ ਨਾ। ਤੇ ਉਹਚੀ। ਇੰਨਾ ਉਹ ਹੋ ਰਿਹਾ ਨਾ ਦਿਮਾਗ ਖ਼ਰਾਬ। ਇਹਨਾਂ ਨੇ ਕਰਨਾ ਨੀ ਫੇਰ ਟੁੱਟੇ ਹੋਏ ਹੱਥਾਂ ਨਾਲ ਸਾਨੂੰ ਕਰਨਾ। ਪੈਂਦਾ ਅਸੀਂ ਆਪਣੀ ਰਾਈਟਿੰਗ ਚ ਕਰਾਂਗੇ ਹਾਂ ਟੀਚਰ ਪਹਿਚਾਣ ਜਾਂਦੀ ਹੈ ਸਾਡੀ ਰਾਈਟਿੰਗ।
ਦੀ ਬੱਚੇ ਕਰਦੇ ਨੀ ਆਲਸ ਕਰਦੇ। ਕਰਦੇ ਨੇ ਬੱਚੇ।
ਹਾਂ ਛੁੱਟੀਆ ਚ ਥੋੜੀ ਸਹੀ ਗੱਲ ਹੈ ਕਰਨਗੇ ਹੀ ਨੀ ਕੰਮ।
ਹਾਂ ਮੈਂ ਆਵਦੇ ਉਦੋਂ ਤੇ ਦਈ ਜਾਂਦੇ ਨੇ। ਤੇ ਫੋਨ ਤੇ ਦੇਈ ਜਾਣਗੇ ਕੰਮ ਵਟਸਐਪ ਤੇ ਪਾਈ ਜਾਣਗੇ ਪਾਈ ਜਾਣਗੇ ਤੇ। ਕਰੋ ਅੱਜ ਐ ਕਰੋ ਅੱਜ ਐ ਕਰੋ ਕੀ ਫ਼ਾਇਦਾ ਬੱਚੇ ਨੂੰ ਛੁੱਟੀਆਂ ਦੇਣ ਦਾ।
ਪੇਰੈਂਟਸ ਨੂੰ ਹੋ ਜਾਂਦਾ।
ਹੋਰ ਕੀ ਬੱਚੇ ਪਰੇਸ਼ਾਨ ਤੇ ਉਹ ਵੀ ਫਿਰ ਬਣਾ ਕੇ ਦੇ ਦੋ ਨਾ ਇਹਨਾਂ ਨੂੰ। ਤਾਂ ਉਹ ਫਿਰ ਦੇਖਦੇ ਥੋੜੀ ਨਾ ਇੰਝ। ਸਕੂਲ ਵਾਲੇ ਜ਼ਿਆਦਾ ਨੀ ਚੈੱਕ ਕਰਦੇ ਹਾਂ ਵੇਖਦੇ ਹੀ ਨਹੀਂ ਹੈ ਹੋਰ ਕੀ ਤੇ ਬੱਚੇ ਪਰੇਸ਼ਾਨ ਵਿਚਾਰੇ ਇਤਨਾ ਕੰਮ ਕਰਕੇ।
ਬੱਚੇ ਵੀ ਪਰੇਸ਼ਾਨ ਮਾਂ ਪਿਓ ਵੀ ਪਰੇਸ਼ਾਨ ਉਤੋਂ ਲਾਗਤ ਕਿੰਨੀ ਲੱਗਦੀ ਪੈਸੇ ਲੱਗਦੇ ਨੇ ਕਿੰਨੇ। ਇੱਕ ਪ੍ਰੋਜੈਕਟ ਬਣਾਣਾ ਹੈ ਇੱਕ ਸਬਜੈਕਟ ਦਾ ਹੰਡਰਡ ਟੂ ਹੰਡਰਡ ਤੱਕ ਆ ਜਾਂਦਾ ਹੈ ਹਾਂ ਫਿਰ। ਅ ਮੇਰੇ ਤੇ ਕੀ ਇਹ ਛੋਟੇ ਬੱਚੇ ਨੇ ਚਾਟ ਬਣਾ ਕੇ ਭੇਜੋ ਫਰੂਟਸ ਦਾ ਚਾਰਟ ਬਣਾਓ ਵੈਜੀਟੇਬਲਸ ਦਾ ਬਣਾਓ ਓਰਗਨਸ ਦਾ ਬਣਾਓ
ਹਾਂ ਬਤਾਏ ਨੇ ਛੋਟੇ ਬੱਚਿਆਂ ਨੇ ਕੋ ਕਰਾਨਾ
ਹਾਂ ਫੇਿਰ ਸਕ੍ਰੈਪ ਬੁੱਕ ਬਣਾਓ ਕਹਿੰਦੇ ਸਾਰੀ ਕੰਟਰੀਜ਼ ਦੇ ਕਰੰਸੀ ਦੀ ਸਕ੍ਰੈਪ ਬੁੱਕ ਬਣਾਓ ਹੁਣ ਸਾਰੇ ਕਰੰਸੀ ਸਾਰਿਆਂ ਦੀ ਕਰੰਸੀ ਪਹਿਲੇ ਮੈਂਲੱਭੀ ਔਨਲਾਈਨ ਸਰਚ ਕੀਤੀ ਕਿਦੀ ਕਿਹੜੀਏ ਫੇਰ ਉਹਨੂੰ ਉਹਦੇ ਚ ਨਿਕਲਵਾ ਕੇ ਕੇ ਆਈ ਸਾਈਬਰ ਕੈਫੇ ਤੋਂ ਪ੍ਰਿੰਟ ਨਿਕਲਵਾ ਕੇ ਆਈ।
ਅੱਛਾ -ਅੱਛਾ
ਗਲੂ ਉਹਨਾਂ ਨੂੰ ਕਟਿੰਗ ਕੀਤੀ ਕਟਿੰਗ ਚ' ਵੀ ਕਿੰਨਾ ਦਿਮਾਗ ਜਾਂਦਾ ਹੈ। ਕਿ ਟੇਡਾ ਮੇਦਾ ਨਾ ਕੱਟਿਆ ਜਾਏ ਫਿਰ ਸਕ੍ਰੈਪ ਬੁੱਕ ਹਲੇ ਕਿੰਨਾ ਕੰਮ ਤੇ ਇਹਨਾਂ ਦਾ ਬਾਕੀ ਜੇ
ਹਾਂ ਹੋਰ ਕੀ ਹੋਮਵਰਕ ਬੜਾ ਕੰਮ ਕੰਮ ਬਹੁਤ ਦੇ ਦੇ ਨੇ ਬੱਚਿਆਂ ਨੂੰ ਪਰੇਸ਼ਾਨ ਹੋ ਜਾਂਦੇ ਨੇ ਬੱਚੇ ਬੱਚੇ ਵਿਚਾਰੇ
ਬੱਚੇ ਵੀ ਪਰੇਸ਼ਾਨ ਹਾਂ ਛੁੱਟੀਆਂ ਪਾਈਆਂ ਨੇ ਹਾਂ ਹੁਣ ਸਕੂਲ ਖੁੱਲਣ ਵਾਲੇ ਨੇ ਛੁੱਟੀਆਂ ਖ਼ਤਮ ਹੋਣ ਵਾਲੀਆਂ ਹੁਣ ਕੰਮ ਸਿਰ ਤੇ ਪਿਆ ਦਾ ਓਹੀ ਮੈਂ ਤੁਹਾਨੂੰ ਪੁੱਛਣ ਲੱਗੀ ਸੀ। ਮੈਂ ਕਿਹਾ ਤੁਹਾਡੀ ਕੁੜੀ ਵੀ ਬਣਾਉਂਦੇ ਆ ਨਾ ਚਾਟ ਬਣਾਉਂਦੇ
ਹਾਂ ਉਹ ਬਣਾ ਲੈਂਦੀ ਉਹ ਤੇ ਬੜਾ ਵਧੀਆ ਕੰਮ ਕਰ ਲੈਂਦੀ ਸਾਰਾ ਕੰਮ ਕਰ ਲੈਂਦੀ
ਹਾਂ ਤੁਸੀਂ ਵ ਉਹਦੇ ਤੇ ਸਟੋਰੇਜ ਲਗਾਈ ਦੀ ਸੀ ਤੇ ਮੈਂ ਕਿਹਾ ਪੁੱਛਾਂ ਪਰ ਚਾਰਟ ਦੇ ਕੀ ਚਾਰਜਿਸ ਨੇ ਤੇ ਮੈਂ ਕਰਨਾ ਹੀ ਫੋਨ ਤੁਹਾਨੂੰ ਫੇਿਰ ਭੁੱਲ ਹੀ ਗਈ ਤੁਹਾਡਾ ਹੀ ਆ ਗਿਆ ਤੇ ਮੈਂ ਭੇਜਾਂਗੀ ਆਪਣੀ ਕੁੜੀ ਨੂੰ ਤੇ ਲਿਖ ਕੇ ਭੇਜਾਂਗੇ ਕੀ ਕੀ ਹੈ ਤੁਸੀਂ ਉਹਨਾਂ ਕਰਵਾ ਦੇ ਨਜ਼ਰ ਉਹ ਬਣਾ ਦੇਗੀ ਔਰ ਚਾਰਜਿਸ ਜੋ- ਗਣ ਗਤੇ ਮੈਂ
ਹਾਂ ਉਹ ਉਹ ਕਰਾ ਦੀ ਜੋ ਕਰਾ ਦੇਗੀ।
ਹਾਂ
ਠੀਕ ਕਰਾ ਦੇਏ
ਹਾਂ, ਭੇਜਾਂਗੀ ਕੁੜੀ ਨੂੰ ਈ ਭੇਜਾਂਗੀ ਮੈਂ। ਕਾਂਗੀ ਦੀਦੀ ਕੋਲੋਂ ਕਰਵਾ ਆ। ਤੇ
ਤੇ ਉਹ ਤੇ ਆਪਣੇ ਆਪਣੇ ਹੀ ਪ੍ਰੋਜੈਕਟ ਬਣਾਦੀ ਰਹਿੰਦੀ। ਤੇ ਨਾ ਉਨੂੰ ਵੀ ਬੜੇ ਮਿਲਦੇ ਨੇ ਉਹ ਵੀ ਕਰਦੀ ਰਹਿੰਦੀ ਏ।
ਹਾਂ ਤੁਸੀਂ ਉਹ ਤੁਸੀਂ ਮੈਨੂੰ ਫੋਟੋ ਪਾਈ ਸੀ ਨਾ। ਕਿ ਤੁਸੀਂ ਬਾਹਰ ਦਾ ਵੀ ਉਹ ਗੁੜੀਆ ਤੁਹਾਡੀ ਬਾਹਰ ਦਾ ਵੀ ਕਰਦੀ ਐ।
ਹਾਂ ਬਾਰ ਦਾ ਵੀ ਕਰਦੀ ਏ।
ਤੇ ਉਹ ਚਾਰਜਿਸ ਵੀ ਦੱਸ ਨਾ ਮੈਂ ਦੇਖਾਂਗੀ ਓਨੂੰ ਭੇਜਦੀ ਆ।
ਕਰਦੀ ਏ ਨਾ ਤੇ ਉਦੇ 'ਚ ਬੱਚੇ ਬੜਾ ਲਿਆਂਦੇ ਨੇ ਹੋਮਵਰਕ ਤਾਂ ਉਨਾਂ ਦਾ ਵੀ ਕਰਾਂਦੀ ਏ।
ਅੱਛਾ, ਹੋਮਵਰਕ ਤੇ ਮੈਂ ਈ ਕਰਵਾ ਦਿੱਤਾ ਸੀ। ਹੋਮਵਰਕ ਕਾਫੀ- ਪੈਂਡਿੰਗ ਪਿਆ ਹਾਲੇ ਵੀ ਦੋ ਨੋਟਬੁੱਕ ਦਾ ਪੈਂਡਿੰਗ ਪਿਆ ਦਾ ਏ। ਤੇ ਹੁਣ ਕੰਮ ਹੂੰ ਉਹ ਆਂਦੇ ਈ ਨਈ ਏ ਬੱਚੇ। ਛੁੱਟੀਆਂ ਖ਼ਤਮ ਹੋ ਰੀਆਂ ਨੇ ਕਈ ਵੀ ਕਹਿ ਰਹੀ ਆ ਕਿ ਕਰ ਲੋ। ਸਕੂਲ ਖੁੱਲ ਜਾਣਗੇ ਕਹਿੰਦੇ ਅਭੀ ਕਰਤੇ ਹੈ ਹੁਣੇ ਕਰਦੇ ਆ।
ਆਲਸ ਕਰਦੇ ਨਾ ਪੂਰਾ ਸਾਲ ਪੜ੍ਹਾਈ ਕਰਦੇ ਨੇ ਫੇਰ ਇਹ ਹੋਮਵਰਕ ਮਿਲ ਜਾਂਦਾ ਉਹ 'ਚ ਦੇ ਚ ਹੋਰ ਜ਼ਿਆਦਾ
ਹਾਂ ਹੋਮਵਰਕ ਦਿੱਤਾ ਏ। ਫਿਰ ਪ੍ਰੋਜੈਕਟ ਬਣਾਣੇ ਨੇ।
ਤੇ ਹੋਮਵਰਕ ਤਾਂ ਦੇਂਦੇ ਈ ਦੇਂਦੇ ਨਾਲ ਜੇੜੇ ਪ੍ਰੋਜੈਕਟ ਦਿੰਦੇ ਕਹਿੰਦੇ ਨੇ ਏ ਬੜੇ ਗਲਤ ਕਰਦੇ ਨੇ ਬੱਚੇ
ਹਾਂ ਇਹ ਤੇ ਇੱਕ ਇੱਕ ਕੰਮ ਦੇਣ ਜਾਂ ਆ ਪ੍ਰੋਜੈਕਟ ਸਦਾ ਦੇ
ਹਾਂ ਯਾ ਹੋੋਮ ਵਰਕ
ਹਾਂ ਫੇਰ ਇਨੇ ਛੋਟੇ ਛੋਟੇ ਬੱਚਿਆਂ ਨੂੰ ਮੋਡਲ ਵੀ ਮੇ ਮੇਰੀ ਕੁੜੀ ਨੂੰ ਮੋਡਲ ਵੀ ਬਣਾ ਕੇ ਦੇਣਾ ਹੁਣ ਕਹਿੰਦੇ ਨੇ ਕੋਈ ਆਪੇ ਟੋਪਿਕ ਸੋਚੋ ਔਰ ਉਹ ਓਦੇ ਉੱਤੇ ਮੋਡਲ ਬਣਾਓ ਹੁਣ ਕਿਸ ਦੇ ਕਿਸ ਕਿਸ ਤੇ ਮੋਡਲ ਬਣਾਈਏ ਹਣ ਇਹ ਸਾਇੰਸ ਤੋਂ ਰਿਲੇਟਿਡ ਜਾਂ ਮੈਥਸ ਤੋਂ ਰਿਲੇਟਿਡ ਹੀ ਮੋਡਲ ਬਣਦੇ ਨੇ
ਹਾਂ ਇਤਨ ਛੋਟੇ ਬੱਚੇ ਕਿੱਥੇ ਬਣਾ ਲੈਂਣਗੇ
ਹੁਣ ਉਹਨਾਂ ਨੂੰ ਨੌਲੇਜ ਹਾਂ ਇਸ ਚੀਜ਼ ਦੀ ਨੌਲੇਜ ਹੋਏਗੀ ਉਹ ਬੱਚੇ ਨੂੰ ਪਤਾ ਵੀ ਤੇ ਲੱਗਣਾ ਚਾਹੀਦਾ ਹੈ ਅਸੀਂ ਕੀ ਬਣਾ ਰਹੇ ਜਾਂ ਪੇਰੈਂਟਸ ਨੇ ਜੇ ਬਣਾ ਕੇ ਦਿੱਤਾ ਤਾਂ ਇਹ ਤੇ ਕੀ ਬਣਾਗੇ ਦਿੱਤਾ ਹੈ ਜਾ ਕੇ ਪ੍ਰਜੈਂਟ ਕਰਨਗੇ ਹਮ ਜਾ ਕੇ ਪ੍ਰਜੈਂਟ ਕਰਨਗੇ ਤੇ ਕਿ ਮਾਡਲ ਬਾਰੇ ਕੀ ਦੱਸਣਗੇ ਬੱਚੇ ਐਵੇਂ ਹਾਂ ਮੂੰਹ ਚੁੱਕ ਕੇ ਕਹਿ ਦੇਣਗੇ ਇਸ ਮੁ ਕੋਈ ਵੀ ਟੋਪਿਕ ਤੇ ਮੋਡਲ ਬਣਾ ਕੇ ਲਿਆਓ
ਹਮ ਪਤਾ ਨੀ ਲੱਗਦਾ ਇਹ ਸਕੂਲ ਵਾਲਿਆਂ ਨੂੰ ਕੁੱਛ ਵੀ ਇਹਨਾਂ ਤਾਂ ਫੀਸਾ ਲੈਣ ਦਾ ਪਤਾ
ਫੀਸਾਂ ਲੈਣੀਆਂ ਨੇ ਬਸ ਬੱਚੇ ਬਿਜ਼ੀ ਰਹਿਣ
ਤੇ ਪ੍ਰੋਜੈਕਟ ਜਿਹੜੇ ਨੇ ਬਣਾਉਣ ਦੇ ਦੋ ਤੇ ਨਾਲ ਦਾ ਪੈਹਾ ਬਰਬਾਦ ਕਰਾਓ ਬਸ ਪੈਹਾ ਖਰਾਬ ਕਰਾਉਂਦੇ ਨੀ ਸਕੂਲੇ ਜ਼ਿਆਦਾਤਰ ਹਾਂ ਮਾਂ ਪਿਓ ਵੀ ਕਿੱਥੇ ਨਾ ਜਾਣ ਹੋਣ ਦੇ ਚੱਕਰ ਵਿੱਚ
ਸਹੀ ਗੱਲ
ਅਸੇ ਉਹ ਸਾਰਿਆ ਨੇ ਬੱਚੇ ਵੀ ਅਤੇ ਮਾਂ ਪਿਓ ਵੀ ਸਭ ਪਸੇ ਤਨ
ਹੋਰ ਜੇ ਨਾ ਬਣਾ ਕੇ ਭੇਜੋ ਤੇ
ਹੁਣ ਟੀਚਰਾਂ ਨੂੰ ਆਪ ਕਰਾਉਣਾ ਪਏ ਨਾ ਪ੍ਰੋਜੈਕਟ ਦਾ ਕੰਮ ਫਿਰ ਪਤਾ ਲੱਗਾ
ਆਪ ਥੋੜੀ ਨਾ ਕਰਾਂਦੇ ਨੇ ਬਸ ਉਹ
ਕਿਵੇਂ ਰੁਲਦੇ ਨੇ ਉਹ ਸਕੂਲਾਂ ਵਿੱਚ
ਹਾਂ ਬਸ ਉਹੀ ਤੇ ਕਹਿ ਰਹੀ ਹੈ ਇਹੇ। ਇੱਕ ਸਬਜੈਕਟ ਦੇ ਦੋ‌। ਦੋ ਯੂਨਿਟ ਕਰਾਏ ਦੇ ਨੇ ਔਰ ਅਗਲੇ ਦੋ ਯੂਨਿਟ ਘਰ ਕਰਨੇ ਨੇ ਛੁੱਟੀਆਂ ਚ ਅਗਲੇ ਦੋ ਯੂਨਿਟ ਮਾਵਾਂ ਦੇ ਸਿਰ ਤੇ ਛੋੜ ਦਿੱਤੇ ਨੇ ਹੁਣ ਅਸੀਂ ਕਿਵੇਂ ਕਰਾਈਏ ਬੱਚਿਆਂ ਨੂੰ ਕਿਵੇਂ ਸਮਝਾਈਏ। ਉਹ, ਸਾਡੇ ਉੱਪਰ ਛੋੜ ਦਿੱਤੇ ਨੇ, ਐ ਤੁਸੀ ਆਪੇ ਕਰਵਾਨੇ ਨੇ। ਤੇ ਫੇਰ, ਤੁਹਾਨੂੰ। ਅਸੀਂ ਤੁਹਾਨੂੰ ਕਿਸ ਬੇਸ ਤੇ, ਬੱਚਿਆਂ ਨੂੰ ਭੇਜ ਰਹੇ ਹਾਂ। ਸਕੂਲ ਜੇ ਅਗਰ ਤੁਸੀਂ ਨੀ ਕਰਾਉਣਾ ਤੇ, ਤੁਸੀਂ ਰਿਸਪੋਂਸੀਬਿਲਿਟੀ ਤੁਸੀ ਕਿੰਨੀ ਲੈ਼ਨੀ?
ਹੋਰ ਕੀ ਏ, ਫੀਸਾਂ ਚਾਹੀਦੀਆਂ।
ਸਕੂਲ ਹਾਂ, ਸਕੂਲ ਖੁੱਲਣਗੇ ਦੇ ਨਾਲ ਹੀ ਫੇਰ, ਇਹਨਾਂ ਦੇ ਐਗਜਾਮ ਸਟਾਰਟ ਹੋ ਜਾਣਗੇ। ਫੇਰ, ਬੱਚੇ ਨੂੰ ਰੀਡਿੰਗ ਦਾ ਟਾਈਮ ਕਿੱਥੇ ਮਿਲੇਗਾ।
ਜ਼ਿਆਦਾ ਬੱਚੇ ਪਰੇਸ਼ਾਨ ਹੁੰਦੇ ਨੇ ਵਿਚਾਰੇ
ਹੂੰ, ਸਿਲੇਬਸ ਹੀ ਇੰਨਾ ਕਰ ਦਿੱਤਾ ਏ, ਛੋਟੇ ਬੱਚੇ ਦਾ ਹੀ ਇੰਨਾ ਸਿਲੇਬਸ।
ਤੇ ਇਤਨੇ ਛੋਟੇ ਬੱਚੇ ਦਾ ਸਿਲੇਬਸ ਇਤਨਾ ਨਹੀਂ ਕਰਨਾ ਚਾਹੀਦਾ। ਬੱਚੇ ਵਿਚਾਰੇ ਹੋਰ ਦੱਬ ਜਾਂਦੇ ਨੇ, ਪੜ੍ਹਾਈ ਵਿੱਚ। ਹੋਰ ਟੈਂਨਸ਼ਨ ਲੈਨੀ। ਸ਼ੁਰੂ ਕਰ ਦਿੰਦੇ ਨੇ, ਛੋਟੇ ਪੰ ਤੋ, ਈ।
ਹੋਰ ਕੀ, ਸਗੋਂ ਸਾਡੇ ਐ ਸਾਡੇ ਅਤੇ ਇੱਥੇ ਹੀ, ਇਹ ਜ਼ਿਆਦਾ ਹੋਰ, ਬਾਹਰ ਕਿਤੇ ਚਲੇ ਜਾਉ, ਉਥੇ ਸਿਲੇਬਸ ਹੈ ਹੀ ਨੀ ਬੱਚਿਆਂ ਨੂੰ, ਜਿਆਦਾਤਰ ਐਕਟੀਵਿਟੀਜ ਕਰਾਂਦੇ ਨੇ, ਸਿਖਾਂਦੇ ਨੇ। ਤੇ ਇੱਥੇ ਬਸ ਰ, ਹਾਂ ਸਿਖਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨਾ ਹੈ, ਪ੍ਰੈਕਟੀਕਲ ਜਿਆਦਾ ਉੱਧਰ ਕਰਾਂਦੇ ਨੇ।
ਆਹ! ਪ੍ਰੈਕਟਿਕਲ ਸਹੀ ਰਹਿੰਦੇ ਏ।
ਹਾਂ, ਪ੍ਰੈਕਟੀਕਲ ਜ਼ਿਆਦਾ ਉਹ, ਬਾਹਰ ਹਾਂ, ਬਾਅਦ ਚ। ਕਿਤੇ ਵੀ ਚਲੇ ਜਾਓ, ਉੱਥੇ ਪ੍ਰੈਕਟੀਕਲ ਜਿਆਦਾ ਕਰਾਂਦ ਨੇ ਐਧਰ ਹਾਂ, ਐਧਰ ਸਾਡੇ ਏਧਰ ਟਾਫਿਕੇਸ਼ਨ ਲਿਖੋ, ਕਾਪੀਆਂ ਕਾਲੀ ਕਰੋ, ਉਹਨਾਂ ਨੂੰ ਯਾਦ ਕਰੋ।ਓ ਪੇਪਰਾਂ ਚ ਲਿਖੋ, ਬਸ ਐ ਸਭੇ ਏ। ਫੇਰ
ਹਾਂ, ਹੋਮਵਰਕ ਜਿਆਦਾ ਹੀ ਦਿੰਦੀਆ ਨੇ, ਕੁੱਝ ਬੱਚਿਆਂ ਨੂੰ ਇੱਥੇ
ਹਾਂ, ਬਹੁਤ ਬਰਡਨ ਨੇ ਇਧਰ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਹੀ, ਇੰਨਾ ਬਰਡਨ ਪਾ ਦਿੰਦੇ ਨੇ।
ਚੁੱਕਕੇ ਲੈ ਜਾਂਦੇ, ਵਿਚਾਰੇ ਛੋਟ-ਛੋਟੇ ਬੱਚੇ।
ਹਾਂ, ਬੱਚਾ ਫੇਰ ਸਕੂਲ ਦੇ ਨਾਂ ਤੋਂ ਉਵੇਂ ਹੀ ਡਰ ਜੇ, ਨਹੀਂ ਮੈਂ ਨਹੀਂ ਜਾਣਾ।
ਹਾਂ, ਕਈ ਬੱਚੇ ਤੇ ਜਾਂਦੇ ਹੀ ਨਹੀਂ ਹੈ।
ਹਾਂ, ਬੱਚਿਆਂ ਨੂੰ ਦੇ ਅਸੀਂ।ਮੈਂ ਆਪ ਸਕੂਲ ਛੋੜਨ ਜਾਂਦੀ ਹਾਂ ਨਾ। ਬੱਚੇ ਰੋਂਦੇ ਹੁੰਦੇ ਨੇ, ਬਾਹਰ ਗੇਟ ਪਕੜ ਕੇ ਮੈਨੂੰ ਲੈ ਜਾਓ, ਮੈਨੂੰ ਲੈ ਜਾਓ, ਹਾਂ।
ਛੋਟੇ ਛੋਟਿਆਂ ਨੂੰ।
ਹਾਂ, ਮੇਰੀ ਕੁੜੀ ਤੇ ਖੈਰ ਚਲੀ ਜਾਂਦੀ ਹੈ ਆਪੇ ਉਹ ਰੋਂਦੀ ਤੇ ਨੀ ਹੈ। ਤੇ ਪਰ ਇਹ ਨਾ, ਥੋੜਾ ਸਾਨੂੰ ਸਾਨੂੰ ਪਾਰਾ ਪੈਂਦਾ ਜਿਹੜਾ ਇਹਨਾਂ ਦਾ ਕੰਮ ਸਾਨੂੰ ਕਰਨਾ ਪੈਂਦਾ ਹੈ ਨਾ।
ਹਾਂ, ਸਾਨੂੰ ਕਰਨਾ ਪੈਂਦਾ।ਉਹ ਕੰਮ ਨਾ ਕਰਨ ਤੇ ਫੇਰ ਕਹਿੰਦੇ ਨੇ ਉਹਨਾਂ ਨੂੰ। ਬੱਚਿਆਂ ਨੂੰ ਨੰਬਰ ਕੱਟਣਗੇ ਤੁਹਾਡੇ। ਤੁਹਾਡਾ ਆਫ਼ਰ ਪੂਰਾ ਨਹੀਂ ਹੋਏਗਾ ਤੇ ਹਾਜ਼ਰੀ ਲਗਾਈ ਜਾਏਗੀ, ਤੁਹਾਡੀ ਅਟੈਂਡੈਂਸ ਨਹੀਂ ਲੱਗੇਗੀ, ਹਾਂ। ਆਹੀ ਤਾਂ ਪਰੇਸ਼ਾਨੀ ਐ ਏਨਾ ਦੀ।
ਹਾਂ, ਬਸ ਏਦਾਂ ਹੀ ਹੈ ਸਕੂਲਾਂ ਵਾਲਿਆਂ ਨੇ। ਤੇ।
ਐਵੀ ਵੀ ਚਲੋ, ਸਾਨੂ ਕਰਾਨਾ ਤਾਂ ਹੈ ਹੀ ਏਨਾ ਦਾ।ਹੁਣ ਕੀ ਕਰੀਏ ਸਭ ਨੇ ਕਰਨਾ ਉਹ ਤੇ।
ਹਾਂ ਤੇ ਹੈ ਹੀ ਹੈ।ਬਸ ਏਦਾਂ ਹੀ ਹੈ। ਚਲੋ ਕੋਈ ਨੀ। ਲਗਾਇਆ ਜੇ ਚੱਕਰ ਘਰ ਹਾਂ ਮੈਂ ਭੇਜਾਂਗੀ।
ਪ੍ਰੋਜੈਕਟ
ਹਾਂ ਹਾਂ ਲਾਣਾ ਤੁਸੀਂ ਚੱਕਰ।
ਹਾਂ ਹਾਂਠੀਕ ਹੈ।ਓਕੇ ਓਕੇ, ਬਾਏ।ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ।